ਹੈਲੋ ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਪਾਜੀ ਕੀ ਸਤਿ੍ਰੀ
ਹ
ਸਤਿ ਸ੍ਰੀਕਾਲ ਵਧੀਆ ਤੁਸੀਂ ਸੁਣਾਓ ਭਾਜੀ ਠੀਕ ਹਾਂ
ਹਾਂਜੀ ਹਾਂਜੀ ਵਧੀਆ
ਹੋਰ ਬੱਚੇ ਠੀਕ ਨੇ
ਹ ਲੱਗੇ ਹੋ ਕੰਮ? ਹਾਂ ਨਹੀਂ ਮੈਂ ਗਿਆ ਹੀ ਸਵੇਰੇ ਹੀ ਛੁੱਟੀ ਕਰ ਗਿਆ।
ਅੱਛਾ ਅੱਛਾ ਅੱਛਾ। ਅੱਛਾ ਠੀਕ ਚਲੋ ਵਧੀਆ ਯਾਰ ਕੰਮ-ਕੰਮ-ਕੰਮ ਚੱਲਨਾ ਚਾਹੀਦਾ ਐ।
ਮੀ ਵੀ ਤੇ ਹੈ ਨਾ ਬੜੀ।
ਹਾਂ ਗਰਮੀ ਵਾਕੇਈ ਬੜੀ ਪੈ ਰਹੀ ਐ। ਅਰੇ ਤੁਹਾਡੀ ਤੇ ਮੈਂ ਸੁਣਿਆ ਰੱਬ ਨਾਲ ਡਾਇਰੈਕਟ ਗੱਲਬਾਤ ਐ, ਤੁਸੀਂ ਮੀਂਹ ਮੂੰਹ ਪੁਵਾਓ।
ਹਾਹ-ਹਾਹ-ਹਾਹ-ਹਾਹ ਆਹ ਵਿੱਚ ਮੀਂਹ ਹੋਇਆ ਤੇ ਦੋ ਠੰਡਾ ਰਿਹਾ
ਹਾਂ। ਨਹੀਂ ਹੁਣ ਵੀ ਪੁਵਾ ਦਉ ਯਾਰ ਕਹਿ ਕੇ।
ਹੋਏਗਾ ਈ ਅੱਗੋਂ ਦੀ ਆ ਹਾਂ ਅੱਗੋਂ ਹੁਣ ਹੋਏਗਾ ਹੀ। ਇਹ ਲੋ ਬਾਰਿਸ਼ ਤਾ ਹੋਏਗੀ ਅੱਗੋਂ।
ਹਾਂ-ਹਾਂ। ਬਾਰਿਸ਼ ਹਲੇ ਹੈ ਈ ਨਹੀਂ।
ਹੋਣੀ ਚਾਹੀਦੀ ਐ ਹੈਗਾ।
ਬਿਲਕੁਲ ਜੀ ਬਿਲਕੁਲ ਜਿਸ ਹਿਸਾਬ ਦੀ ਗਰਮੀ ਪੈਂਦੀ ਪਈ ਹੈ ਨਾ ਬਾਰਿਸ਼ਾਂ ਪੈਣੀਆਂ ਚਾਹੀਦੀਆਂ ਖੁੱਲੀਆਂ। ਬਲੈਂਕ
ਬਾਰਿਸ਼ਾਂ ਪੈਣੀਆਂ ਤੇ ਇਹ ਮਹੀਨੇ ਤਾਂ ਭੈਂ ਚੋ ਬੜੀ ਜਗ੍ਹਾ ਕਈਆਂ ਜਗ੍ਹਾ ਤੇ ਅੱਗ ਲੱਗ ਗਈ ਹੈ ਨਾ।
ਹੂੰ ਬਿਲਕੁਲ-ਬਿਲਕੁਲ।
ਅਹ ਉੱਥੇ ਅੰਮ੍ਰਿਤਸਰ ਵੀ ਇੱਕ ਦੋ ਜਗ੍ਹਾ ਤੇ ਅੱਗ ਲੱਗ ਗਈ ਗੁਰਦੁਆਰੇ ਵੀ ਲੱਗੀ ਇੱਕ ਜਗ੍ਹਾ।
ਹਾਂਜੀ-ਹਾਂਜੀ ਆਹ ਗਰਮੀ ਬੜੀ ਪੈ ਰਹੀ ਹੈ ਯਾਰ ਹਾਂਜੀ-ਹਾਂਜੀ।
ਅ, ਦਿੱਲੀ ਲੱਗੀ ਨੀ ਅੱਜ ਅੱਗ ਬੰਦੇ ਮਰ ਗਏ ਨੇ ਉੱਥੇ। ਹੋਟਲ-ਹੋਟਲ ਹੈਗਾ ਈ ਕੋਈ ਬੜਾ ਵੱਡਾ। ਵੀ ਵੀ ਕੀ ਕਹਿੰਦੇ ਬੰਦੇ ਮਰ ਗਏ।
ਵਾਹਿਗੁਰੂ ਵਾਹਿਗੁਰੂ ਵਾਕੇ ਈ ਗਰ ਹਾਂ ਇਹ ਗਰਮੀ ਕਰਕੇ ਨਾ ਇਹ ਇਸ ਸਾਲ ਨਾ ਕੁਛ ਜ਼ਿਆਦਾ ਹੀ ਪਈ ਐ ਗਰਮੀ ਨਾ।
ਯਾ ਆਹ ਜਿਆਦਾ ਗਿਆ।
ਮੀਂਹ ਪੈਣਾ ਚਾਹੀ ਮੇਰੇ ਹਿਸਾਬ ਨਾਲ
ਪਹਿਲੇ ਹੀ ਕਹਿੰਦੇ ਸੀ ਕਹਿੰਦੇ ਠੰਡ ਪਈ ਆ ਨਾ ਜਿਸ ਹਿਸਾਬ ਨਾਲ
ਹਾਂ ਉਹ ਸਾਬ ਦੀ ਗਰਮੀ ਪਏ ਗਈ ਹਾਂ। ਉਹ ਤੇ ਹੈ ਈ, ਹੋਰ ਸੁਣਾਓ ਭਾਜੀ ਗੇ ਗੇ
ਆਵਾਜ਼ ਕਿਸ ਚੀਜ਼ ਦੀ ਆ ਰਹੀ।
ਬਸ ਐ ਕੰਮ-ਕੁਮ ਲੱਗੇ ਦੇ ਆ।
ਅੱਛਾ-ਅੱਛਾ।
ਹੋਰ ਗਏ ਨੀ ਕਿਤੇ ਘੁੰਮਣ।
ਮੈਂ ਤਾਂ ਹੁਣ ਜਾਣਾ ਇੱਕ-ਦੋ ਦਿਨ ਤੱਕ, ਘਰ ਛੱਡਣ ਜਾਵਾਂਗਾ ਮੈਂ ਵੀ ਲਾਵਾਂ
ਹਾਂਜੀ, ਅੱਛਾ। ਅੱਛਾ-ਅੱਛਾ
ਬਸ ਇਹਨਾਂ ਨੇ ਜਾਣਾ ਕੁੜੀ ਨੇ ਜਾਣਾ ਘਰ, ਵਾਈਫ ਨੇ ਮੇਰੀ, ਹੂੰ। ਆ ਇੱਕ-ਦੋ ਦਿਨ ਤਕ ਜਾਵਾਂ ਤੇ ਫਿਰ ਮੈਂ ਵੀ ਰਹਿ ਆਉਣਾ ਇਕ-ਦੋ ਦਿਨ। ਹਾਂ ਇਹ ਰਹਿ ਆਉਣ ਦਸ ਪੰਦਰਾਂ, ਪੰਦਰਾਂ ਦਿਨ। ਰਹਿਣਗੇ। ਫੇਰ ਲੈਵਾਂਗੇ ਜਾ ਕੇ ਹੋਰ ਕੀ।
ਚਲੋ ਵਧੀਆ ਸਗੋ ਯਾਰ ਕਿਹੜਾ ਪਿੰਡ ਹੈਗਾ?
ਪਿੰਡ ਹੈਗਾ ਹੈ ਮੋਸਲੀ।
ਇਹ ਕਿਹੜੀ ਸਾਈਡ ਪੈਂਦਾ?
ਭੇਵੇ ਦੇ ਕੋਲ ਈ ਏ।
ਭੇਵੇ ਦੇ
ਪਾਰ ਕਰੋ ਨਾ ਤੇ ਭੇਵਾ ਆਂਦਾ। ਹੈਲੋ
ਮੈਂ ਕਿਹਾ ਜਿੱਥੇ ਉਹ ਗੁਰਦੁਆਰਾ
ਦੁਬਾਰਾ ਵਗੈਰਾ ਕਰਾਦੇ ਨੇ।
ਹਾਂਜੀ ਹਾਂਜੀ ਹਾਂਜੀ।
ਅੱਛਾ ਅੱਛਾ ਅੱਛਾ।
ਆਹ ਉਹਦੇ ਕੋਲ ਹੀ ਪਿੰਡ ਹੈਗਾ। ਨੇੜੇ ਹੀ ਆ ਮੀਲ ਡੇਢ ਮੀਲ ਹੈਗਾ ਡੇਢ ਮੀਲ।
ਅੱਛਾ-ਅੱਛਾ।
ਹਾਂ
ਚਲੋ ਵਧੀਆ। ਫੇਰ ਕਾਦੇ ਤੇ ਜਾਂਦੇ ਹੋ ਟ੍ਰੇਨ ਤੇ ਜਾਂਦੇ ਹੋ?
ਨਹੀਂ-ਨਹੀਂ ਇਹਨਾ, ਵਾਈਫ ਮੇਰੀ ਦੀ ਨਾ ਹੈਂਡੀਕੈਪ ਸੀ। ਤੇ ਸੋਹਰਿਆਂ ਨੇ ਫਿਰ ਗੱਡੀ ਗੁੱਡੀ ਦੇ ਦਿੱਤੀ ਸੀ ਲੈ ਕੇ ਪੁਰਾਣੀ
ਵਾਹ ਜੀ ਵਾਹ! ਬਹੁਤ-ਬਹੁਤ ਵਧਾਈਆਂ। ਅੱਛਾ ਫੇਰ ਆਪਣੀ ਆ ਫੇਰ ਆਪਣੀ ਗੱਡੀ ਤੇ ਹੀ ਜਾਂਦੇ ਹੋ ਫੇਰ।
ਹਾਂ ਗੱਡੀ ਤੀ ਜਾਵਾਂਗਾ ਆਲਟੋ ਹੈਗੀ। ਛੱਡ ਕੇ ਆ ਜਾ ਗਾ ਗੱਡੀ ਉੱਥੇ ਹੀ ਛੱਡ ਆਵਾਂਗਾ ਨਾ ਫਿਰ ਆਉਂਦੇ ਬੱਸ ਤੇ ਆ ਜਾਂਗਾ, ਆਹ ਫੇਰ ਉਹ ਖਰਚ ਚਾਹੀਦੈ ਹਨਾ।
ਹਾਂ ਇਹ ਤੇ ਹੈ ਹੀ ਹੈ ਤੇ ਆਪਣਾ ਕਿ ਨਾ ਲਈਦਾ ਕਿੰਨੇ ਕਿਲੋਮੀਟਰ ਪੈਂਦਾ ਇੱਥੋਂ?
ਇਹ ਮੇਰੇ ਖਿਆਲ ਸੌ ਕਿਲੋਮੀਟਰ ਹੈ।
ਸੌ ਕਿਲੋਮੀਟਰ ਹੈਗਾ।
ਹਾਂ। ਉਹੀਓ ਦੋ ਢਾਈ ਘੰਟੇ ਲੱਗਦੇ ਨੇ ਬਸ। ਹਾਂ, ਜੇ ਟ੍ਰੈਫਿਕ ਜਿਆਦਾ ਹੋਵੇ ਢਾਈ ਘੰਟੇ ਲੱਗਦੀ ਏ। ਰੋਡ ਸਾਫ ਏ ਫੇਰ
ਅੱਛਾ-ਅੱਛਾ ਤੇ ਤੁਹਾਡੇ ਉਹ ਸੋਰਾ ਸਾਹਿਬ ਉਹ ਕੀ ਕਰਦੇ ਨੇ।
ਉਹ ਹਜੇ ਹੁਣ ਇਹ ਪਿਛਲੇ ਸਾਲ ਐਕਸਪਾਇਰ ਹੋ ਗਏ ਨੇ। ਡੈਥ ਹੋ ਗਈ ਹੈ ਨਾ ਪਿਛਲੇ ਅ ਅ ਹਾਂ ਹਾਂ ਅੱਠ ਸਾਲ ਡੇਢ ਸਾਲ ਹੋ ਗਏ।
ਕਿੱਦਾਂ ਬਿਮਾਰ ਸੀਗੇ।
ਆਹ ਕੁੱਝ ਨਾ ਮਤਲਬ ਕੀ ਰੱਬ ਜਾਣੇ ਕੋਈ ਕੀੜਾ ਸ਼ੀੜਾ ਕੀ ਸੱਪ ਜਿਹਾ ਜਿਵੇਂ ਕੋਈ ਸੱਪ ਫੂਕ ਮਾਰ ਦਿੰਦਾ ਨਾ ਪੈਰ ਤੇ
ਆਹੋ-ਆਹੋ।
ਉਹ ਨਾ ਮਤਲਬ ਕਿ ਪੈਰ ਤੇ ਨਾ ਮਤਲਬ ਕਿ ਪੈਰ ਦੀ ਤਲੀ ਦੇ ਉੱਪਰ ਉਹ ਜ਼ਖ਼ਮ ਹੀ ਮਤਲਬ ਕਿ ਨਾ ਬੰਦਾ ਗਿਆ ਜਿਵੇਂ ਵੀ ਚੀਜ਼ ਕੋਈ ਸੜ ਜਾਂਦੀ ਹੈ ਨਾ ਪੈਰ ਤੇ
ਆਹੋ-ਆਹੋ-ਆਹੋ।
ਸੜਦਾ-ਸੜਦਾ ਨਾ ਮਤਲਬ ਕਿ ਪੂਰੀ ਪਿੱਲੀ ਤੱਕ ਹੋ ਗਿਆ ਸਾਰਾ।
ਅੱਛਾ-ਅੱਛਾ।
ਉਹ ਠੀਕ ਨੀ ਹੋਵੇ ਦਵਾਈਆਂ ਇਲਾਜ ਬੜਾ ਕੀਤਾ। ਝਾੜੇ ਵੀ ਕਰਵਾਏ ਉਹ ਜਿਵੇਂ ਇੰਝ ਹੋਵੇ ਜਿਵੇਂ ਪਾਸ ਜੀ ਪੈ ਜਾਂਦੀ ਨਾਂ! ਹਾਂ ਆ ਉਹ ਬਸ ਉਹ ਬਾਨਾਂ ਹੀ ਬਣਿਆ ਮਤਲਬ ਕਿ
ਅੱਛਾ, ਤੇ ਕਿੰਨੇ ਸਾਲੇ ਕਿੰਨੇ ਹੈਗੇ ਨੇ ਤੁਆਡੇ?
ਸਾਲਾ ਇੱਕੋ ਹੀ ਏ ਵੀਰ ਜੀ ਉਹਦਾ ਵੀ ਕਰਨਾ ਵਿਆਹ ਵਿਯੁ ਕਰਨਾ ਉਹਦਾ ਵੀ
ਅੱਛਾ ਅੱਛਾ।
ਹੂੰ, ਬਾਹਰ ਹੈਗਾ। ਹਾਂਜੀ।
ਘਰ ਬਾਰ ਲੱਭ ਲਿਆ ਮੈਂ ਕਿਹਾ ਉਹਦਾ
ਨਈਂ, ਨਈਂ। ਵਿਚਾਰੇ ਦਾ ੳਦਾ ਤੇ ਕਰਨਾ ਉਹਨੇ ਆਣਾ ਹੁਣ ਏਹਿਓ ਸਰਦੀਆਂ, ਤੁਸੀਂ ਦੱਸਣਾ ਕੋਈ ਹੋਈ ਤੇ ਕੁੜੀ।
ਕੋਈ ਨੀ ਦੱਸਾਂਗੇ। ਕੋਈ ਨੀਂ। ਕੋਈ ਨੀ ਦੱਸ ਦੇਆਂਗੇ। ਹੋਰ ਸੁਣਾਓ।
ਬਸ ਠੀਕ ਏ, ਵਧੀਆ
ਅੱਜ ਅਜ ਜਲਦੀ ਫ੍ਰੀ ਹੋ ਗਏ ਹੋ ਕੰਮ ਤੋਂ ਕੰਮ ਤੋ ਮੈਂ ਕਿਆ ਜਲਦੀ ਫਰੀ ਹੋ ਗਏ ਓ।
ਹਾਂਜੀ, ਹਾਂਜੀ, ਸਵੇਰੇ ਚਲਾ ਗਿਆ ਸੀ ਨਾ ਸਾਢੇ ਚਾਰ ਵਜੇ।
ਅ ਚਾਰ ਜ ਸਵੇਰੇ ਜਲਦੀ ਜਾਂਦੇ ਹੋ ਕੰਮ ਕਰਣ।
ਹਾਂ, ਸਾਢੇ ਚਾਰ ਵਜੇ ਚਲਾ ਗਿਆ ਸੀ ਫੇਰ ਕੁੜੀ ਦਾ ਫਿਰ ਟਿਊਸ਼ਨ ਛੱਡਣ ਗਿਆ। ਫੇਰ ਇਸ ਤੋਂ ਬਾਅਦ ਇਹਨੂੰ ਲੈਣ ਗਿਆ ਮੈਂ ਮੈਂ ਕਿਹਾ ਹੁਣ ਬਾਰ-ਬਾਰ ਕਿੱਥੇ ਹੂਣ ਕੰਮ ਤੇ ਜਾਈਏ। ਫਿਰ ਮੈਂ ਬਾਰਾਂ ਵਜੇ ਛੁੱਟੀ ਕਰ ਆਇਆ ਛੁੱਟੀ ਕਰਨ ਤੋਂ ਬਾਅਦ ਫਿਰ ਉਨੂੰ ਟਿਊਸ਼ਨ ਲੈਣ ਗਿਆ।
ਅੱਛਾ, ਹਾਂ ਇਹ ਵੀ, ਇਹ ਵੀ ਡਿਊਟੀ ਜ਼ਰੂਰੀ ਹੈਗੀ ਏ ਬਈ
ਟੀ ਜ਼ਰੂਰੀ ਏ।
ਹੋਰ ਸੁਣਾਓ, ਕੋਈ ਨਵੀਂ ਤਾਜ਼ੀ ਭਾਜੀ। ਤੇ ਅਪਣੇ ਫਰੈਂਡ ਸਰਕਲ ਨਾਲ ਕਿਧਰੇ ਗਏ ਨੀ ਘੁੰਮਣ ਫਿਰਨ, ਦੋਸਤਾਂ ਨਾਲ।
ਸਲਾਹ ਏ ਜਾਣ ਦੀ
ਤੇ ਹੇਮਕੁੰਟ ਸਾਹਿਬ ਘੁੰਮ ਆਓ।
ਹੇਮਕੁੰਟ ਸਾਹਿਬ ਵੀਰ ਜੀ ਮਨ ਤਾਂ ਬੜਾ ਕਰ ਰਿਹਾ ਜਾਣ ਦਾ ਪਰ ਪਤਾ ਕੀ ਹੈ ਪਹਿਲੇ ਤਾਂ ਸਾਡੇ ਇੱਥੇ ਜਗਾਦਰੀ ਤੋਂ ਜਾਂਦੀਆਂ ਸਨ ਇੱਕ ਦੋ ਬੱਸਾਂ ਜਾਂਦੀਆਂ ਸ ਨਾਲ
ਆਹੋ
ਉਹਨਾਂ ਕੋਈ ਲੈ ਕੇ ਜਾਂਦਾ ਹੀ ਨਹੀਂ ਪਿਆ ਮੋਟਰਸਾਈਕਲਾਂ ਤੇ ਅਸੀਂ ਕਦੀ ਗਏ ਨੀ
ਹਾਂਜੀ
ਹਾਂ ਬਸ ਅਤੇ ਇਹ ਬਈ ਚੱਲ ਸੰਗਤ ਹੈੱਗੀ ਰੋਣ ਗੱਲ ਨੂੰ ਲਗਨ ਜ ਮੈਂ ਇੱਕ ਵਾਰੀ ਦੋਸਤ ਦੇ ਨਾਲ ਗਿਆ ਸੀ
ਹ
ਆਹ ਉਹੀਓ ਮੈਂ ਕਹਿੰਦਾ ਪਹਿਲੇ ਜਾਂਦੀਆ ਸਾਨ ਹਣ ਨਾ ਇਹਨਾਂ ਨੇ ਬੰਦ ਕਰਦੀਆਂ ਜਾਣੀਆਂ ਉਹਵੇ ਆ ਨ ਕਦੀ ਪਾਣੀ ਦਾ ਸੈਲਾਬ ਜਿਹਾ ਬੜਾ ਆ ਗਿਆ ਸੀ ਜਿਹੜਾ
ਹਾਂਜੀ ਹਾਂਜੀ ਹਾਂਜੀ
ਦੁਨੀਆਂ ਮਤਲਬ ਦੀ ਕਾਫ਼ੀ ਰੜ ਗਈ ਸੀ ਬ ਉਸ ਤੋਂ ਬਾਅਦ ਇਹਨਾਂ ਨੇ ਜਗਾਦਰੀ ਵਾਲੇ ਨੂੰ ਬੱਸਾਲੇ ਜਾਣੀਆਂ ਬੰਦ ਕਰ
ਅ ਅੱਛਾ ਅੱਛਾ
ਕੋਈ ਹੁਣ ਪਤਾ ਹੈ ਹਾਂਜੀ ਹਾਂਜੀ ਉਹ ਸਾਰੀ ਜਗ੍ਹਾ ਆ ਗਿਆ ਸੀ ਨਾ ਪਾਣੀ ਹਹ ਕੇਦਾਰਨਾਥ ਤੇ ਪਾਣੀ ਸਾਰੇ ਪਾਸੇ ਆ ਗਿਆ ਸੀੀ ਨਾ ਅਜ ਗੁਰ ਸਾਹਿਬ ਜਾਓ ਥੱਲੇ ਗੁਰਦੁਆਰਾ ਨੀ ਹੈਗਾ ਗੋਬਿੰਦ ਘਾਟ ਪਤ ਧੰਨ ਦੋ ਮਿੰਟ ਇਹ ਵੀ ਤਾਂ ਸਾਰਾ ਮਤਲਬ ਵੀ ਪਾਣੀ ਪੂਣੀ ਭਰੀ ਰਿਿਆ ਸੀ ਨਾ ਫਿਰ ਲੋਕ ਲਕੀ ਜਿਹੜੇ ਸਨ ਛੱਤਾਂ ਤੇ ਚੜ ਗਏ ਸਨ
ਹਮ ਹਮ।
ਬਸ ਹੁਣ ਕੋਈ। ਸਲਾਹ ਸਲੂਹ ਬਣਾਵੇ ਜਾਂ ਕੋਈ ਸਾਧਨ ਹੋਵੇ ਫਿਰ ਤਾਂ ਬੰਦਾ ਜਾਵੇ ਵੀ ਹਮ। ਕਿਊ ਜੀ ਸਾਧਨ ਕੋਈ ਹੈ ਫੇਰ ਹੀ ਜਾਂਦਾ।
ਚਲੋ ਠੀਕ ਹੈ ਕੋਈ ਨੀ ਫੇਿਰ ਭਾਜੀ ਕਰਦੇਿਆਂ
ਠੀਕ ਹੈ ਜੀ ਠੀਕ ਠੀਕ ਹੈ ਜੀ ਓਕੇ।
ਠੀਕ ਜੀ ਓਕੇ।